ਹੈਲੋ
ਹਾਂਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ, ਸਤਿ ਸ਼੍ਰੀ ਅਕਾਲ ਜੀ।
ਹਾਂ ਭੈਣ ਜੀ, ਤੁਸਾ ਦੀ ਆਵਾਜ਼ ਨੀ ਆਉਂਦੀ ਪਈ ਬਿਲਕੁਲ।
ਹੁਣ ਆਈ?
ਨਹੀਂ।
ਤੇਪ
ਹੈਲੋ
ਹੁਣ ਆ ਰੀ ਆਵਾਜ਼
ਬੋਤ ਘੱਟ ਏ ਬਹੁਤ ਘੱਟ। ਤੁਸੀਂ ਬਾਰ ਓ ਕਿਧਰੇ। ਹਾਂਜੀ ਬੋਤ ਘੱਟ ਵਾਜ ਆਂਦੀ ਪਈ।
ਅੱਜ ਰੇਂਸ ਰੇਂਜ ਨੀ ਹੋਣਾ‌ ਅਜ ਏਥੇ ਥੋੜ੍ਹਾ ਮੌਸਮ ਠੰਡਾ ਐ ਨਾ। ਨੀ ਦਾ। ਇੱਕ ਮੈਂ ਨਾ ਮਿੰਟ
ਤਬੀ ਕੋਲ ਹੋਈ ਸੀ।
ਠੀਕ ਐ ਹੁਣ ਜੀ, ਹੁਣ ਬੋਲੋ ਔਰ ਕਿਵੇਂ ਓ।
ਬਸ ਠੀਕ ਆ ਸੱਸੀ ਕਾਰ ਜੀ।
ਸਾਸਰੀ ਕਾਲ।
ਹੋਰ ਕਿਸਰ੍ਹਾਂ ਓ।
ਬਸ ਵਧੀਆ।
ਵਧੀਆ ਹੋ ਗਿਆ ਕੰਮ, ਹੋ ਗਿਆ ਘਰ ਦਾ। ਬਸ ਠੀਕ ਏ।
ਚੱਲ ਰਿਆ ਨਾਲ ਨਾਲ, ਨਾਲ ਨਾਲ ਚਾਲੂ ਏ। ਚਾਲੂ ਏਗਾ।
ਅੱਛਾ ਅੱਛਾ ਹਾਂ ਕੁੜੀ ਆ ਗੀ ਸਕੂਲੋਂ।
ਏ ਕੀ ਹੁਣ ਛੁਟਿਆ ਆਏਗੀ ਹੁਣ। ਹੁਣੀ ਜਸਟ ਛੁੱਟੀ ਏ, ਮੈਸੇਜ ਆ ਗਿਆ ਵੋ ਆਂਦਾ ਨਾ ਬੱਸ ਦਾ ਲੋ ਏਸ ਟੈਮ ਬੱਸ ਤੇ ਆਂਦੀ ਐ ਨਾ, ਤੋ ਬੱਸ ਦਾ ਲੋਕੇਸ਼ਨ ਆ ਜੇਗਾ ਹੁਣੀ। ਹੋਈ ਵੇਖ ਰੇ ਸੀ ਲੋਕੇਸ਼ਨ ਈ ਦੇਖ ਰੇ ਸੀ ਕਿੱਥੇ ਪੋਂਚੀ ਏ।
ਅੱਛਾ ਅੱਛਾ ਅੱਛਾ ਠੀਕ ਏ ਠੀਕ‌ ਏ, ਬਸ ਠੀਕ ਏ। ਤੇ ਮੌਸਮ ਇਤਨਾ ਏਸ ਤਰਾ ਹੋ ਗਿਆ ਨਾ, ਅੱਜ ਕੁਛ ਸਮਝਦਾ ਨੀ ਪਿਆ ਰਾਤੀ ਸੀ ਝੱਖੜ ਆਂਦਾ ਪਿਆ ਬੋਤ।
ਅੱਛਾ ਅੱਜ ਮੌਸਮ ਏਥੇ ਵੀ ਥੋੜ੍ਹਾ ਠੰਡਾ ਐਗਾ। ਗ ਮੌਸਮ ਤਾਂ ਧੁੱਪ ਥੋੜ੍ਹੀ ਹੈਗੀ ਏ, ਥੋੜ੍ਹੀ ਠੰਡਾ ਐ।
ਠੰਡਾ ਈ ਏ। ਸਵੇਰੇ ਤਾਂ ਮੀਂਹ ਪੈਂਦਾ ਪਿਆ ਹੈ ਨਾ।
ਨਈ ਏਥੇ ਤਾਂ ਨੀ ਪਿਆ।
ਹੂੰ ਹੂੰ ਠੀਕ ਏ, ਸਵੇਰੇ ਤੇ ਮੀਂ ਹਾਂਜੀ ਹਾਂਜੀ ਸਵੇਰੇ ਪਿਆ, ਕੱਲ੍ਹ ਸ਼ਾਮ ਨੂੰ ਹੋਈ ਏ।
ਅੱਛਾ ਨੀ ਏਥੇ ਤਾਂ ਨੀ ਆਇਆ ਦਾ ਸੀ, ਮੌਸਮ ਇਸ ਤਰ੍ਹਾਂ ਠੰਡਾ ਹੋ ਗਿਆ।
ਹੂੰ ਹੂੰ ਹਾਂ ਤੇ ਅੱਜ ਮੈਂ ਕਿਆ ਠੰਡ ਵਿਚ ਆਈ। ਮੀਂ ਓਇਆ ਕੱਲ। ਇਸ ਕਰਕੇ ਮੈਂ ਕਿਆ ਪਤਾ ਨੀ ਸਵੇਰੇ ਕੀ ਹੁੰਦਾ, ਹੁਣ ਸਵੇਰੇ ਉੱਠੀ ਆਂ ਤੇ ਸਵੇਰੇ ਵੀ ਮੀਂ ਪੈਂਦਾ ਪਿਆ ਹੈਗਾ।
ਹਾਂ ਕੀ ਨਈ ਮੀਂ ਤੋਂ ਬੋਤ ਜ਼ਰੂਰੀ ਹੋਣਾ ਚਾਈਦਾ ਮੀਂ ਤਾਂ। ਮੀਂ ਤਾਂ ਹੋਏਗਾ ਏਥ ਬੋ ਜ਼ਰੂਰੀ ਐ।
ਬੋ ਜ਼ਰੂਰੀ ਗਰਮੀ ਬੋਤ ਹੋ ਗੀ ਏ ਨਾ।
ਬੋਤ ਜਾਦਾ ਗਰਮੀ ਹੋ ਗੀ ਐ, ਓਦੇ ਕਰਕੇ ਨੀ ਹੁਣ ਤਾਂ ਕਿਸ ਸਮੇਂ ਫੇਰ ਮੀਂ ਪੈ ਈ ਜਾਣਾ ਚਾਈਦਾ ਸੀਗਾ ਹੁਣ ਤੱਕ ਤੋਂ, ਹੁਣ ਵੀ ਕਿੰਨਾ ਲੇਟ ਹੋ ਗਿਆ ਲੇਕਿਨ।
ਹਾਂ ਮਹਾਰਾਸ਼ਟਰ 'ਚ ਤੇ ਅੱਠ ਜੂਨ ਨੂੰ ਆ ਜਾਂਦਾ ਨਾ।
ਹਾਂਜੀ ਓਈ।
ਹਾਂ ਅੱਠ ਜੂਨ ਨੂੰ ਮਹਾਰਾਸ਼ਟਰ 'ਚ ਮੀਂਹ ਆ ਜਾਂਦਾ।
ਹਾਂਜੀ ਓਈ ਏ ਲੇਕਿਨ ਲੇਟ ਓ ਗਿਆ ਨਾ, ਫੇਰ ਹੁਣ ਬਾਈ ਤਰੀਕ ਹੋ ਗਈ ਅੱਜ।
ਬੋਤ ਜਾਦਾ ਲੇਟ ਹੋਇਆ ਇਸ ਵਾਰ। ਓ ਕੈਂਦੇ ਨੇ ਕੁਝ ਤੋਂ ਵੀ ਪ੍ਰਸ਼ਾਂਤ ਸਾਗਰ 'ਚ ਕੁੱਛ ਤੋਂ ਵੀ ਪ੍ਰੋਬਲਮ ਹੋਈ ਮਤਲਬ ਕੁੱਛ ਤਾਂ ਵੀ ਲਹਿਰਾ ਆਈਆਂ ਨਾ ਗਰਮ ਤੇ ਇਸ ਕਰਕੇ ਮਹਾਰਾਸ਼ਟਰ ਚ ਮੀਂਹ ਨੀ ਗਾ।
ਔਕੇ
ਹਮ, ਹਮ, ਹਮ
ਨਹੀਂ ਕਾਫੀ ਜਗ੍ਹਾ ਉਸ ਸਾਈਡ ਤੋਂ ਕਿਸ ਤਰਾਂ ਚਲੋ ਹਿਮਾਚਲ ਸਾਈਡ ਤੋਂ ਮੀਹ ਹੋ ਗਏ। ਉਹ ਠੰਡਾ ਹੈਗਾ ਈ ਐ, ਉੱਥੇ ਬਰਫ਼ ਵੀ ਪੈ ਰਹੀ ਐ।
ਨਹੀਂ ਇਹ ਸਾਰਾ, ਇਹ ਸਾਰਾ ਮੀਂਹ ਉਸ ਪਾਸੇ ਚਲਾ ਗਿਆ ਨਾ ਆਪਣਾ ਮਹਾਰਾਸ਼ਟਰ ਦ ਪਾਸੇ ਚਲਾ ਗਿਆ, ਨਹੀਂ ਤਾਂ ਕਦੀ ਮੀਂਹ ਨੀ ਪੈਂਦਾ ਉੱਧਰ ਇੰਨ ਦਿਨਾਂ ਚੋਂ ਇੰਨ ਦਿਨਾਂ ਦਿੱਲੀ ਮੀਂਹ ਪੈਂਦਾ ਪਿਆ।
ਹਾਂਜੀ, ਸਹੀ ਗੱਲ ਏ ਉਥੇ ਮੀਂਹ ਪੈ ਰਿਹਾ ਹੁਣ
ਹਮ, ਮੇਰੀਆਂ ਭੈਣਾਂ ਕੋਲ ਕਰਦੀ ਰਹਿੰਦੀਆਂ ਨਾ ਦਿੱਲੀ ਦੀਆਂ ਪੇਕੇ ਨਾ ਮੇਰੇ
ਹਾਂਜੀ, ਅੱਛਾ
ਤਾਂ ਉਹਨ ਕਹਿੰਦੇ ਰਹਿੰਦੇ ਨੇ ਅੱਜ ਮੀਂਹ ਹੋ ਗਿਆ, ਅਜੇ ਹੋ ਗਿਆ, ਅਜ ਹੋ ਗਿਆ। ਮੈਂ ਕਿਹਾ ਤੁਸਾਂ, ਅਸਾਂ ਦਾ ਮੀਂਹ ਤੁਸੀਂ ਲੈ ਗਏ ਮੈਂ ਕਿਹਾ। ਦਿਓ ਅਸਾਂ ਦਾ ਮੀਂਹ ਅਸਾਂ ਨੂੰ ਵਾਪਸ, ਅਸੀਂ ਗਰਮੀਂ ਗਰਮੀਂ ਚੱ ਮਰ ਗਿਆ ਮੈਂ ਕਿਹਾ ਇਧਰ, ਹਾਂ ਮੈਂ ਕਿਹਾ ਤੁਸਾਂ ਦਾ ਕੀ ਏ ਤੁਸਾਂ ਨੂੰ ਪੱਤਾ ਵਾ ਨਾ ਸਾਨੂੰ ਅੱਤਾ ਨਿੰਗਾ ਮੀਅ ਦੀਆ।
ਉੱਥੇ ਤਾਂ ਉਹਨਾਂ ਨੂੰ ਆਦਤ ਨੀ ਸੱਚੀ ਉਹਨਾਂ ਨੂੰ ਆਦਤ ਹੈਗੀ ਮੀਂਹ ਦੀ, ਉਹ ਗਰਮੀਂ ਸਹਿਣ ਕਰਨ ਦੀ ਆਪਾਂ ਤਾਂ ਬਿਲਕੁੱਲ ਨਹੀਂ ਸਹਿ ਕਰ ਸਕਦੇ, ਉਸ ਸਾਈਡ ਦੀ ਨੋੌਰਥ ਸਾਈਡ ਦੀ ਬਿਲਕੁੱਲ ਕੁਲ ਜੋ ਗਰਮੀ ਐ ਨਾ, ਠੰਡ ਵੀ ਉਸ ਤਰਾਂ ਐ ਔਰ ਮੀਂਹ ਵੀ ਉਸ ਤਰਾਂ ਐ ਜੋ ਗਰਮੀ ਵੀ ਦੋਨੋ ਚੀਜ਼ਾ ਬਹੁਤ ਠੰਡ ਉਹ ਵੀ ਨਹੀਂ ਸਹਿਣ ਹੁੰਦੀ ਐ।
ਅਸੀਂ ਜਾਦੇ ਹੁੰਦੇ ਹਾਂ ਨਾ ਸਾਲ ਚੋਂ ਇੱਕ ਵਾਰ ਦਿੱਲੀ, ਇਤਨੀ ਠੰਡ ਹੁੰਦੀ ਐ ਇਤਨੀ ਠੰਡ ਹੁੰਦੀ ਸਮਾਲਖਾਂ ਜਾਨੇ ਹੁੰਦੇ ਆ ਅਸੀ, ਅਸਾਂ ਦੇ ਗੁਰੂ ਅਸਾਂ ਦੇ ਗੁਰੂਆਂ ਦਾ ਸਮਾਗਮ ਹੁੰਦਾ ਨਾ ਉਧਰ, ਕਿੰਨੀ ਠੰਢ ਹੁੰਂਦੀ ਐ ਈ ਲੱਗਦਾ ਪਤਾ ਨੀ ਕਿਤਨੇ ਕੰਬਲ ਪਾਈਏ ਤੇ ਕਿਤਨੀ ਰਜਾਈਆਂ ਪਾਈਆਂ।
ਨਹੀਂ- ਨਹੀਂ ਸਹੀ ਗੱਲ ਐ ਉਹਦਾ ਨਾ ਬਹੁਤ ਨਹੀਂ ਠੰਡ ਤਾਂ ਉੱਥੇ ਦੀ ਬਹੁਤ ਆਉਂਦੀ ਐ, ਕਾਫੀ ਸਾਰੀ ਲੇਕਿਨ ਉੱਥੇ ਤਾਂ ਮੌਸਮ ਵਹੀ ਸਹਿਣ ਕਰਨੇ ਵਾਲਾ ਹੈਗਾ, ਅਗਰ ਗਰਮੀ ਚ ਚਲੇ ਜਾਓ ਫਿਰ ਤੋ ਬਾਹਰ ਨਹੀਂ ਨਿਕਲ ਸਕਦੇ। ਤੁਸੀਂ ਉਹ ਤੋਂ ਸਹਿਣ ਈ ਨਹੀਂ ਕਰ ਸਕਦੇ। ਠੰਡ ਤੋਂ ਵੀ ਇੱਕ ਵਾਰ ਸਹਿਣ ਹੋ ਜਾਂਦੀ ਐ ਲੇਕਿਨ
ਜੀ ਹਾਂ ਕੱਪੜੇ ਮੋਟੇ- ਮੋਟੇ ਕੱਪੜੇ ਪਾਲੋ ਤਾਂ ਸਹਿਣ ਹੋ ਜਾਂਦੀ ਐ।
ਬੱਟ ਗਰਮੀ ਨਹੀਂ ਸਹਿਣ ਹੂੰਦੀ ਐ। ਉਸ ਸਾਈਡ ਬਹੁਤ, ਬਹੁਤ ਦਿਨ ਅਸੀਂ ਵੀ ਪੰਜਾਬ ਗਿਆ ਨਾ ਕਿੰਨੀ ਵਾਰ ਤੋਂ ਤੂੰ ਗਰਮੀ ਚ ਬਿਲਕੁੱਲ ਸਕੂਲ ਨਹੀਂ ਜਾਂਦੇ, ਅਸੀਂ ਮਾਰਚ ਮਹੀਨੇ ਦੇ ਵਿੱਚ ਜਾਂਦੇ ਕਿਉਂਕਿ ਮਾਰਚ ਦਾ ਮਹੀਨਾ ਤਾਂ ਇਸ ਤਰ੍ਹਾਂ ਹੁੰਦਾ ਨਾ ਜ਼ਿਆਦਾ ਠੰਡ ਹੁੰਦੀ ਐ ਨਾ ਗਰਮੀਂ ਹੁੰਦੀ, ਉਸ ਟਾਈਮ ਵੀ ਥੋੜ੍ਹਾ ਮੀਂਹ ਰਹਿੰਦਾ ਉੱਥੇ
ਬਰਾਬਰ, ਬਰਾਬਰ ਮੌਸਮ ਅੱਛਾ ਰਹਿੰਦਾ ਐ। ਮੈਂ ਵੀ ਹੁਣ ਸੋਚਣੀ ਪਈ ਆ ਪੇਕੇ ਜਾਣੇ ਦੀ ਪੰਜਾਬ ਈ ਜਾਣਾ ਐ ਮੈਨੂੰ ਮਾਮਿਆਂ ਦੇ ਘਰ ਮੇਰੇ
ਕਿ ਹੁਣ ਤੋ ਨਹੀਂ ਹੁਣ ਤੋ ਗਰਮ ਹੋਣਾ ਉੱਥੇ
ਹਾਂ ਹੁਣ ਤਾਂ ਗਰਮ ਈ ਐ, ਹੁਣ ਕਹਿੰਦੇ ਨੇ ਨਵੰਬਰ, ਦਿਸਂਬਰ ਚੱ ਆਉ ਮੈਂ ਕਿਹਾ ਠੀਕ ਐ।
ਹਾਂ ਨਹੀਂ ਸਹੀ ਦਿਸਂਬਰ ਤੋਂ ਸਾਡਾ ਇਥੇ
ਮੈਂ ਕਿਹਾ ਅਸੀ ਕੁਲਫੀ ਜ ਹਾਂ, ਕੁਲਫ਼ੀ ਜਂਮ ਜਾਸੀ ਮੈਂ ਕਿਹਾ ਅਸਾਂ ਦੀ ਕਹਿੰਦਾ ਕੁੱਝ ਨੀ ਹੁੰਦਾ ਠੰਡ ਚ ਜੋ ਮਜ਼ਾ ਵੀ ਬੁ ਕਿੱਧਰ ਵੀ ਨੀਗਾ।
ਸ ਹਾਂ ਉਹ ਤਾਂ ਹੈ ਹੀ ਸਹੀ ਗੱਲ ਐ। ਠੰਡ ਜੋ ਮਜ਼ਾ ਐ ਨਾ ਉਹ ਸੱਚੀ ਕਿੱਥੇ ਨੀ ਆਉਂਦਾ ਉਹ
ਸੱਚੀ ਗੱਲ ਏ।
ਚਲ ਚਲੇ ਜਾਓ, ਓਥੇ ਉਹ ਮਜ਼ਾ ਲੇਣਾ ਠੰਡ ਦੇ ਵਿੱਚ ਓਹ ਬੋਤ ਅੱਛਾ ਲੱਗਦਾ।
ਬੋਤ ਅੱਛਾ ਲੱਗਦਾ। ਓਹੀ ਦੇਖਦੇ ਤੇ ਹੈ, ਪਲਾਨ ਚੱਲਦਾ ਪੇਆ ਅੰਮ੍ਰਿਤਸਰ ਜਾਣੇ ਦਾ ਮੇਰਾ। ਮੈਂ ਕੇਆ ਅੰਮ੍ਰਿਤਸਰ ਜਾ ਕੇ ਮੱਥਾ ਟੇਕ ਕੇ ਆਣਾ ਵੇ
ਮੌਸਮ ਦੇਖ ਕੇ ਨਿਕਲਿਓ ਕਿਸਾ, ਕਿਉਂਕਿ ਮੌਸਮ ਦਾ ਪਤਾ ਨਈ ਨਾ ਬਾਬਾ।
ਹੂੰ, ਹੂੰ, ਹੂੰ, ਨਈ ਮੈਂ ਵੀ ਸੋਚਦੀ ਪਈ ਨਵੰਬਰ- ਦਸੰਬਰ ਵਿਚ। ਕੀ ਜਾਵਾਂ ਮੈਂ ਕੇਆ ਭਰਾ ਸਦਦੇ ਪਏ, ਨਵੰਬਰ- ਦਿਸੰਬਰ ਵਿੱਚ ਜਾਣਾ ਪੈ ਸੀ ਮੈਂ ਕੇਆ ਬਤਾ
ਨਈ-ਨਈ ਫੇਰ ਟੀਚਰ, ਛੁੱਟੀਆਂ ਉਸ ਟਾਈਮ ਤੇ ਛੁੱਟੀ ਵੀ ਹੁੰਦੀ ਹੈ ਨਾ ਬੱਚੇਆਂ ਦੀ
ਹਾਂ, ਨਈ ਮਨ ਤਾਂ ਹਾਂਜੀ ਮੇਰੇ ਬੱਚੇ, ਬੱਚੇ ਤਾਂ ਨਈ ਮੈਂ ਕੱਲੇਆ ਈ ਜਾਣੀ ਹੁੰਦੀ ਆਂ ਨਾ ਇਸ ਕਰਕੇ ਮਨ ਓਵੇਂ ਨਈ ਲੱਗਦਾ, ਓ ਅੱਗੇ ਮੈਨੂੰ ਭਰਜਾਈ ਹੋਣਾ ਦੇ ਬੱਚੇ ਥੋੜਾ ਜੇਆ ਪ੍ਰੋਬਲਮ ਹੁੰਦਾ
ਅੱਛਾ ਨਈ- ਨਈ ਠੀਕ ਹੈ ਨਾ ਫੇਰ ਓ ਤਾਂ, ਕੱਲੇ ਜਾਂਣ ਦਾ ਤਾਂ ਫੇਰ ਕੁਛ ਇਸ਼ੂ ਨਈ ਐ, ਬੱਚੇਆਂ ਨਾਲ ਜਾਣਾ ਬੜਾ ਮੁਸ਼ਕਿਲ ਐ
ਬੋਤ ਮੁਸ਼ਕਿਲ ਹੁੰਦਾ ਬੱਚੇ
ਬੋਤ ਮੁਸ਼ਕਿਲ ਏ ਇੱਕ ਤਾਂ ਗਰਮ ਠੰਢ ਦਾ ਕੁਛ ਸਮਝਦਾ ਨਈ ਆ, ਓਨਾਂ ਨੂੰ ਪੁੱਛ ਕੇ ਦੱਸ ਹਜ਼ਾਰ ਫੋਨਾਂ ਕਰਨੀਆਂ ਪੈਂਦੀਆਂ ਨੇ ਗਰਮੀ ਬੋਤ ਏ ਕੇ ਓਨੇ ਕੈ ਦੇਨਾ ਸਾਡੇ ਘਰ ਏ-ਸੀ ਜੀ ਚਿੰਤਾ ਕਰਨੀ ਏ, ਮੈਂ ਕੇਆ ਗ ਕਿਸੇ ਨੂੰ ਪਰੇਸ਼ਾਨੀ ਹੁੰਦੀ ਐ ਮੈਨੂੰ ਨੀ ਅੱਛਾ ਲੱਗ
ਕਿਸਾ ਏ -ਸੀ ਤੋਂ ਚਲੋ ਘਰ ਦੇ ਨੇ, ਬਟ ਬੰਦਾ ਬਾਹਰ ਜਾਏ ਤਾਂ ਕੀ ਕਰੇ? ਬ ਬਾਰ, ਓਥੇ ਫਾਇਦਾ ਨਈ ਨਾ ਜਾ ਕੇ, ਓਥੇ ਅੰਦਰ ਈ ਬੈ ਜਾਓ ਬਾਰ
ਬਰਾਬਰ-ਬਰਾਬਰ ਏ ਬਰਾਬਰ।
ਓ ਮੌਸਮ ਦੇ ਵਿੱਚ ਲੱਗਦਾ ਨਾ ਸੱਚੀ ਬੋਤ, ਮੈ ਤਾਂ ਹੁਣ ਨਈ ਹੈਗੀ ਜਿਦੇ ਕਰਕੇ ਜਾਂਨੀ ਆ ਮੌਸਮ, ਮੈਨੂੰ ਧੁੱਪ ਨਈ ਸੈਨ ਹੁੰਦੀ।
ਨਈ ਧੁੱਪ ਤਾਂ ਬਿਲਕੁਲ ਸੈਣ ਨਈ ਹੁੰਦੀ, ਧੁੱਪੇ ਤਾਂ ਘਬਰਾਹਟ ਹੁੰਦੀ ਈ ਹੁੰਦੀ ਐ ਪਰ ਠੰਡ ਚ ਵੀ ਕਿਸੇ ਬੋਤ ਠੰਢ ਹੋਏ ਤਾਂ, ਫਿਰ ਮਜ਼ਾ ਵੀ ਨਈ ਆਂਦੀ ਕੁਝ, ਜਿਸ ਸਵਮਿੰਗ ਪੂਲ ਹੋ ਗੇਆ, ਏ ਹੋ ਗੇਆ, ਓ ਹੋ ਗੇਆ।
ਰੇਂਦਾ ਈਸ਼ਵਰ ਨਾ ਧੁਪ ਚ ਫਿਰ ਮੈਨੂੰ ਸੈਣ ਨੀ ਹੁੰਦਾ, ਮੈਂ ਨਿਕਲਦੀ ਨੀ ਧੁੱਪ 'ਚ ਕਿੱਤੇ ਵੀ
ਨਈ ਮਾਈਗ੍ਰੇਨ ਤਾਂ ਮੈਨੂੰ ਵੀ ਏ, ਮੈਨੂੰ ਵੀ ਮਾਈਗਰੇੇਨ ਈ ਏ ਹੂੰ, ਉਸੇ ਤਾਂ ਥੋੜਾ ਜੇਆ ਬੋਤ, -ਬੋਤ ਗਰਮੀ ਚ ਤੇ ਬਿਲਕੁਲ ਬਾਰ ਨਈ ਨਿਕਲ ਸਕ ਸਕਦਾ ਬੰਦਾ
ਬਿਲਕੁਲ ਵੀ ਨਈ, ਬੋਤ ਹਾਲਤ ਖਰਾਬ ਹੋਰ ਕੀ ਆ, ਅੱਖਾਂ ਤੇ ਓ ਲਾਈਟ ਤਾ ਚੁਭਦੀ, ਨਾਈਸਾ ਚੁਭਦੀਆਂ ਧੁੱਪ ਦੀ
ਹਾਂ, ਬਰਾਬਰ- ਬਰਾਬਰ।
ਬੰਦਾ ਦੇਖੀ ਨਾ, ਬਸ ਲਾਈਟ ਤੋਂ ਨਫ਼ਰਤ ਹੋ ਜਾਂਦੀ ਉਸ ਟਾਈਮ 'ਤੇ
ਅਰੇ ਤਾਨੂੰ ਕੀਆ ਆਖਾ, ਮੇਰੇ ਹਸਬੈਂਡ ਨੂੰ ਆਦਤ ਏ ਲਾਈਟ ਚਾਲੂ ਕਰਕੇ ਰੱਖਣੀ ਜੀ ਰੂਮ ਦੀ ਮੈਂ ਲੇਟਦੀ ਆ ਹੁਨੀ ਆ। ਜਾਂਦੇ ਰੂਮ ਦੀ ਲਾਈਟਾਂ ਚਾਲੂ ਕਰਦੇ ਨੇ, ਮੈ ਓਨਾ ਨੂੰ ਕੇਂਦੀ ਆ ਲਾਈਟ ਬੰਦ ਕਰੋ ਮੇਰਾ ਸਿਰ ਦੁਖਦਾ। ਪਰ ਓ ਕੀ ਹੁੰਦਾ, ਫਿਰ ਪਤਾ ਨੀ ਲੱਗਦੀ ਬੰਦੇ ਨੂੰ ਓ ਠੰਡਾ ਮੌਸਮ ਹੋਵੇ ਤਾਂ ਬ ਕੁੱਝ ਨੂਈ ਲਗਦਾ, ਗਰਮੀ ਹੋਵੇ ਤਾਂ ਬ ਬੋਤ ਪਰੇਸ਼ਾਨੀ ਹੋ ਜਾ
ਬੋਤ ਪਰੇਸ਼ਾਨੀ ਹੁੰਦੀ, ਸੱਚੀ ਗੱਲ ਏ ਮੈਂ ਵੀ ਹੁਨ ਓ ਓਠਦੇ ਸਾਰ ਇੱਕਦਮ ਬਾਰ ਦੀ ਚਾਨਨਾ ਨਈ ਦੇਖ ਸਕਦੀ ਆ ਇਕਦਮ ਨਾਲ ਬੋਤ ਅੱਖਾਂ 'ਚ ਇੱਕ ਬਟ ਲਗ ਦੇਖ ਲਿਤਾ ਨਾ, ਫਿਰ ਓ ਬੋਤ ਹਾਲਤ ਖ਼ਰਾਬ ਹੁੰਦੀ ਏ
ਖਰਾਬ ਹੋ ਜਾਂਦੀ ਸੱਚੀ ਗੱਲ ਏ।
ਓਦੇ ਕਰਕੇ, ਮੈਂ ਹੁਣ ਮੋਬਾਇਲ ਦਾ ਵੀ ਕਿਸ ਤਾਂ ਇੱਕਦਮ ਬ੍ਰਈਟਨੈਸ ਕਰਕੇ ਨਾ ਆਪਣਾ ਤਦ ਦੇਖਣਾ, ਓਸਦੀ ਵੀ ਲਾਈਟ ਨਈ ਸੇਨ ਹੁੰਦੀ ਏ। ਔਰ ਜਿਸ ਟਾਈਮ ਤੇ ' ਸਿਰ ਦੁਖਦਾ ਨਾ, ਫਿਰ ਉਸ ਟਾਈਮ ਤੇ ਨਾ ਬੱਚੇਆਂ ਤੇ ਨਾ ਕਿਸੇ ਨਾਲ ਗਲ ਕਰਨ ਦਾ ਮਨ ਕਰ ਕਰਦਾ, ਨਾ ਬੱਚਿਆਂ ਦੀ ਆਵਾਜ਼ ਚਾਹੀਦੀ ਐ ਸੁਣਨੀ ਬਹੁਤ।
ਹਾਂਜੀ-ਹਾਂਜੀ-ਹਾਂਜੀ, ਮਾਈਗ੍ਰੇਨ।
ਨਹੀਂ ਉਹ ਧੁੱਪ, ਉਹ ਧੁੱਪ ਐ ਨਾ ਇਹਦੇ ਕਰ ਕੇ ਹੋਂਦਾ, ਉਸ ਟਾਈਮ 'ਤੇ ਤਾਂ ਬਹੁਤ ਜ਼ਿਆਦਾ ਹੁੰਦਾ ਗਰਮੀਆਂ 'ਚ ਤਾਂ ਫਿਰ ਬਹੁਤ ਹਾਲਤ ਖ਼ਰਾਬ ਹੁੰ
ਹਾਂ, ਗਰਮੀ'ਚ ਥੋੜੀ ਜਿਆਦੇ ਹਾਲਤ ਖਰਾਬ ਹੁੰਦੀ।
ਠੰਡ ਵਿੱਚ ਬਹੁਤ ਅੱਛਾ ਨਿਕਲਦਾ।
ਹਾਂਜੀ। ਬੋਤ ਅੱਛਾ ਨਿਕਲਦਾ, ਪੱਤਾ ਈ ਨਹੀਂ ਲੱਗਦੀ ਠੰਡ ਕਦੋਂ ਖ਼ਤਮ ਹੋਈ ਦੀ। ਠੰਡ, ਕਵੀ ਗਰਮੀਆਂ'ਚ ਦਿਨ ਵੀ ਬਹੁਤ ਵੱਡੇ ਹੋਂਦੇਨ। ਹੁਣ ਤੁਸਾ ਨੇ ਦੋ-ਚਾਰ ਦਿਨਾ'ਚ ਅਸੀਂ ਨੋਟਿਸ ਕੀਤਾ ਕਿ ਪੌਣੇ ਅੱਠ ਵਜੇ ਏ, ਹੋਂਦਾ ਪਿਆ।
ਹਾਂ, ਸਨ-ਸੈਨ ਹਾਂ ਦੇਖਿਆ ਨਾ ਮੈਂ ਵੀ, ਉਹੀ ਹੋ ਰਿਹਾ ਨਾ। ਹੁਣ ਦਿਨ ਵੱਡੇ ਹੋ ਗਏ ਨਾ, ਕਾਫੀ।
ਹਾਂਜੀ-ਹਾਂਜੀ, ਮੈਂ ਦੇਖਿਆ ਮੈਂ ਕਿਹਾ ਸਾਢੇ ਸਤ, ਪੁਣੇ ਅਠ ਵੱਜਨ ਵਾਲੇਨ, ਪਰ ਇਤਨਾ ਚਾਣਨਾ ਦੇ, ਮੈਂ ਕਿਹਾ ਕਿਸਰਾ ਹੋਸੀ। ਮੈਂ ਕਿਹਾ ਹੁਣ ਅੱਗੇ ਦਿਨ ਛੋਟੇ ਹੋਏ ਸਨ, ਰਾਤਾ ਵਡੀਆ ਹੋਈ ਸਨ, ਵਤ ਹੁਣ।
ਹਾ- ਨਹੀਂ ਸਹੀ ਗੱਲ, ਥੋੜੇ ਦਿਨ ਬਾਅ'ਚ ਉਹੀ ਹੋਣਾ, ਹੁਣ ਤੁਸੀਂ ਸਵੇਰੇ ਵੀ ਉੱਠਦੇ ਨਾ ਤੁਸੀਂ ਸਵੇਰੇ ਵੀ ਦੇਖਿਆ ਕਰੋ ਨਾ, ਪੰਜ ਕਿੰਨੇ ਵਜੇ, ਚੰਨ ਚੜ੍ਹ ਜਾਂਦਾ ਪੂਰਾ। ਰਾਤਾਂ ਘੱਟ ਹੋਗੀਆ ਨਾ, ਰਾਤ ਇਹ ਹੋ ਗਈਆਂ ਨਾ ਹਾਂ, ਬਹੁਤ ਚਾਣਨਾ ਹੁੰਦਾ, ਮੇਰੀ ਖਿੜਕੀ ਏ ਨਾ, ਸਾ ਤੋਂ ਪੂਰਾ ਚਾਣਨਾ‌ ਅੰਦਰ ਆਂਦੈ।
ਹਾਂਜੀ-ਹਾਂਜੀ- ਹਾਂਜੀ-ਹਾਂਜੀ, ਮੇਰੀ ਵੀ ਖਿੜਕੀ ਏ ਨਾ, ਮੈਂ ਰਾਤੀ ਪਰਦਾ ਸਾਈਡ ਤੇ ਕਰਕੇ ਸੋਨੀ ਆ। ਉਨੀ ਵੀ ਰਾ, ਰਾਤੀ ਚਾਣਨਾ ਬੋਤ ਆਂਦਾ, ਸਵੇਰੇ-ਸਵੇਰੇ ਉੱਠਦਿਆ ਸਾਰ ਪਤਾ ਲੱਗਦਾ, ਮਨ ਲੱਗਦਾ ਕਦੀ-ਕਦੀ ਸਤ ਸੱਤ, ਅੱਠ ਵੱਜ ਗਏਨ, ਜਦੋਂ ਦੇਖਨੀ ਆ, ਤਾ
ਪੰਜ ਵਜੇ ਹੋਂਦੇ ਸਹੀ ਗੱਲ ਏ, ਉਹੀ ਵਹੀ ਇਸ ਰਾ ਹੀ ਹੋ ਰਿਹਾ, ਮੈਨੂੰ ਤਾਂ ਕਿਸ ਸੱਸ ਉਹ ਅਲਾਰਮ ਲਗਾਂਦਾ, ਖਿੜਕੀ ਨੂੰ ਪੜਦਾ ਰੱਖਦੀ ਆਂ ਸਾਈਡ ਤੇ। ਉਹ ਏਸੀ ਲੱਗਦਾ ਨਾ, ਫਿਰ ਉਹ ਪੂਰਾ ਜੀਰੋ ਬਲਬ ਨਹੀਂ, ਤੇ ਉਹਦੇ ਕਰਕੇ ਸਵੇਰ ਫਿਰ ਉਹ ਨੀਂਦ'ਚ ਪਤਾ ਈ ਨੀ ਲੱਗਦਾ ਓ ਪਰਦਾ, ਸਵੇਰੇ ਜਦ ਚਾਣਨਾ ਆਂਦਾ ਨਾ, ਹਥ ਪਤਾ ਲੱਗਿਆ ਹਾਂ ਹੋਗਿਆ, ਦਿਨ ਚੜ੍ਹ ਗਿਆ।
ਹਾਂ, ਬਰਾਬਰ ਏ।
ਉਹ ਫਿਰ, ਉਹ ਆਲਾਰਮ ਤੋ ਪਹਿਲੇ ਹੀ ਉਹ ਦਿਨ ਸਮਝ ਜਾਨਾ ਕਿ ਦਿਨ ਚੜ੍ਹ ਗਿਆ।
ਅਲਾਰਮ ਵਿਚਾਰੇ ਨੂੰ, ਵੱਜਣੇ ਦੀ ਲੋੜ ਈ ਨਹੀਂ ਪੈਂਦੀ।
ਵਹੀ, ਵਹੀ, ਨਹੀਂ ਹੁਣ ਤਾਂ ਮੈਂ ਮੋਟੇ ਪਰਦੇ ਲਗਾਕੇ ਰੱਖੇ।
ਅੱਛਾ-ਅੱਛਾ, ਹਾਂ, ਮੋਟੇ ਪਰਦੇ ਅੱਛੇ ਹੋਂਦੇਨ, ਅੱਛੇ ਹੁੰਦੇ ਨੇ ਕਦੀ ਵੀ ਮੋਟੇ ਪਰਦੇ। ਮਗਰ ਕਿਸੇ ਦਿਹਾੜੀ ਵਗਤ ਵੀ, ਥੋੜਾ ਗਰਮੀਆਂ'ਚ ਕਵਰ ਕਰਕੇ ਬੰਦਾ ਸੋ ਜਾਂਦਾ ਏ।
ਨਹੀਂ, ਮੈਂ ਤੋ ਓਈ ਲਗਾਕੇ ਰੱਖਿਆ। ਮ੍ਹੋਟੇ ਪਰਦੇ, ਪਤਲੇ ਨਹੀਂ ਸੇਨ ਹੁੰਦੇ, ਉਹਦੇ'ਚ ਵੀ ਧੁੱਪ ਆਂਦੀ ਏ। ਚਾੰਨਣਾ ਆਂਦਾ, ਮੋਟੇ'ਚੋ ਵੀ, ਪਤਲੇ'ਚੋ ਵੀ ਆਂਦਾ। ਹੈਲੋ?